ਸਤ ਸ਼੍ਰੀ ਅਕਾਲ ਜੀ ਆ ਰੀ ਐ, ਤੁਹਾਨੂੰ ਆ ਰੀ ਐ?
ਹਾਂਜੀ ਹਾਂਜੀ ਆ ਰੀ ਐ, ਹੋਰ ਜੀ ਕੀ ਹਾਲ-ਚਾਲ ਨੇ?
ਵਧੀਆ, ਤੁਹਾਡੇ ਦੱਸੋ?
ਵਧੀਆ-ਵਧੀਆ, ਤੁਸੀਂ ਸੁਣਾਓ?
ਹਾਂਜੀ ਆਪਾਂ ਨਾ ਜਿਵੇਂ ਅ ਸਾਈਬਰ ਕ੍ਰਾਈਮ ਬਾਰੇ ਗੱਲ ਕਰਾਂਗੇ ਜਿਵੇਂ ਫੋਨਾਂ ਤੇ ਜਿਵੇਂ ਪਤਾ ਈ ਐ ਰੋਜ਼ ਨਈ ਇੱਕ ਦਿਨ ਕੋਈ ਫੋਨ ਆਉਂਦੇ ਆ ਵੀ ਓ ਟੀ ਪੀ ਦੱਸੋ ਫੇਰ ਕਹਿੰਦੇ ਆ ਵੀ ਅਕਾਊਂਟ ਚ ਪੈਸੇ ਪਾਵਾਂਗੇ ਤੇ
ਹਾਂਜੀ-ਹਾਂਜੀ-ਹਾਂਜੀ ਬਿਲਕੁਲ
ਇਦਾਂ ਦਾ ਤੁਹਾਡੇ ਨਾਲ ਹੋਇਆ ਕੁਛ ਵੀ ਮਤਲਬ? ਤੁਹਾਨੂੰ ਕੋਈ ਫੋਨ ਕਾਲ ਆਇਆ ਹੋਵੇ।
ਹਾਂ ਹੋਇਆ ਮੇਰੇ ਨਾਲ ਹੋਇਆ ਦੋ ਵਾਰੀ ਹੋ ਗਿਆ ਐਵੇ ਤੇ
ਅੱਛਾ, ਤੇ ਮਤਲਬ ਵੀ ਫਿਰ ਤੁਸੀਂ ਜਿਵੇਂ ਉਹ ਕਹਿੰਦੇ ਨਾ ਵੀ ਕੋਈ ਐਪ ਵੀ ਬਣਿਆ ਹੋਇਆ ਇੱਕ ਵੀ ਆਪਣੀ ਸਕਿਊਰਿਟੀ ਲਈ ਤੇ ਉਹ ਤੁਸੀਂ ਡਾਊਨਲੋਡ ਕੀਤਾ। ਅੱਛਾ,
ਫਰੌੜ ਹੋ ਗਿਆ।
ਅੱਛਾ,
ਹਾਂਜੀ,
ਮੇਰੀ ਭੈਣ ਨੂੰ ਵੀ ਨਾ ਕੱਲ ਕਿਸੇ ਨੇ ਕਾਲ ਕੀਤਾ ਸੀ ਵੀ ਮੇਰੇ ਡੈਡੀ ਦਾ ਨਾਂ ਲੈ ਕੇ ਵੀ ਕਹਿੰਦੇ ਨਾ ਤੁਹਾਡੇ ਅਕਾਊਂਟ 'ਚ ਤੇਰਾਂ ਹਜ਼ਾਰ ਰੁਪ ਪਈਏ ਪਾਣੇ ਆ ਕਹਿੰਦੇ ਵੀ ਤੁਹਾਡੇ ਡੈਡੀ ਨੇ ਦੱਸਿਆ।
ਹਾਂਜੀ-ਹਾਂਜੀ, ਵਾਧੂ ਸਕੈਮ ਚੱਲ ਰਿਹਾ ਅੱਜ ਕੱਲ ਨਾ ਕਈਆਂ ਨਾਲ ਹੋ ਰਿਹਾ ਐਵੇ ਈ ਹੋ ਰਿਆ।
ਹਾਂਜੀ, ਤਾਂ ਫਿਰ ਨਾ ਉਹਨੇ ਮੈਨੂੰ ਕੋਲ ਕੀਤਾ, ਫੇਰ ਮੈਂ ਮਤਲਬ ਕੇਯਾ ਵੀ ਓਨੂੰ ਵੀ ਤੂੰ ਐਵੇਂ ਪੁੱਛ ਮੇਰੇ ਡੈਡੀ ਦਾ ਕੀ ਨਾਮ ਐ ਵੀ ਇਦਾਂ ਦਾ ਓਨੂੰ ਕੋਛ ਪੁੱਛ, ਫੇਰ ਓਨੇ ਨਾ ਓਨੂੰ ਪੁੱਛ ਛਿਆ ਨਾ ਤਾਂ ਓਨੇ ਕੁਛ ਦੱਸਿਆ ਈ ਨੀਂ, ਫੇਰ ਮੈਂ ਕੇ ਵੀ ਏਹੋ ਜਾ ਤਾਂ ਕੋਈ ਹੈਗਾ ਈ ਨੀ ਜੇੜਾ ਹਿੰਦੀ ਬੋਲਦੈ ਅਪਨੇ ਪਰਿਵਾਰ ਚ ਈ।
ਹਾਂ-ਹਾਂ, ਸਈ ਗੱਲ ਐ ਬਿਲਕੁਲ।
ਹਾਂਜੀ, ਤੇ ਫੇਰ ਨਾ ਓਨੇ ਆਪ ਨੇ ਅੱਗੋ ਫੋਨ ਕੱਟਤਾ ਤੇ ਫੇਰ ਓ ਤਾਂ ਨਾ ਅਜੀਬ ਜਈ ਨੰਬਰ ਸੀ ਤੇ ਓ ਲੈਂਗੁਏਜ ਵੀ ਅਜੀਬ ਈ ਬੋਲੀ ਜਾਂਦਾ ਸੀ।
ਹਾਂ, ਸ਼ੈਅਦ ਪਤਾ ਕਿੱਧਰ ਦੇ ਹੁੰਦੇ ਨੇ ਆ ਝਾਰਖੰਡ ਵਾਲੀ ਸਾਈਡ ਦੇ ਹੁੰਦੇ ਆ ਬੰਦੇ। ਜਾਮ ਤੜਾ ਵਗੈਰਾ ਸ਼ੈਰ ਸ਼ੋਰ ਹੈਗੇ ਨੇ ਪਰੇ ਓ ਸਾਰੇ ਸਕੈਮ ਵਾਲੇ ਕੰਮ ਕਰਦੇ ਨੇ ਮੁੰਡੇ ਓਦਰ ਦੇ।
ਹਾਂਜੀ, ਤਾਂ ਕਰਕੇ। ਨਈਂ ਤਾਂ ਮੈਂ ਕੇਆ ਤੂੰ ਤਾਂ ਕੱਲ ਨੂੰ ਲੈ ਲੈਣੇ ਸੀ ਤੇਰਾਂ ਹਜਾਰ ਰੁਪਈਏ।
ਹਾਂ। ਨਈਂ ਮੇਰੇ ਨਾਲ ਹੋ ਚੁੱਕਿਆ ਏਕ ਵਾਰੀ ਐਵੇਂ ਮੈਨੂੰ ਆਯਾ ਸੀ ਫੋਨ ਤੇ ਮੈਨੂੰ ਕੈਂਦਾ ਓਟੀਪੀ ਦੱਸ ਦੇ। ਮੈਨੂੰ ਕਿਸੇ ਹੋਰ ਨੇ ਵੀ ਓਟੀਪੀ ਪੁੱਛਣਾ ਸੀ। ਮੈਂ ਲਾਇਸੈਂਸ ਬਣਾਉਣਾ ਸੀ ਓਟੀਪੀ ਪੁੱਛਣਾ ਸੀ ਮੈਂ ਸੋਚਿਆ ਉਦਾ ਨਾ ਫੋਨ ਹੋਏਗਾ। ਮੈਂ ਓਨੂੰ ਓਟੀਪੀਦੇ ਦੇਤਾ, ਠੀਕ ਐ ਜੀ, ਜਿਵੇਂ ਓਟੀ ਪੀ ਦਿੱਤਾ ਮੇਰੇ ਸਾ ਸੈਂਤੀ ਕੁ ਹਜਾਰ ਰੁਪਏ ਸੀ ਖਾਤੇ ਚ, ਓ ਸਾਰੇ ਉੱਡ ਗਏ।
ਹਾਂਜੀ, ਤਾਂ
ਡੇਢ ਸਾਲ ਪੁਰਾਣੀ ਗੱਲ ਹੈਗੀਏ, ਤੇ ਫਿਰ ਮੈਂ ਓਦੀ ਸਾਰੀ ਲੋਕੇਸ਼ਨ ਲੁਕੇਸਨ ਕਢਵਾਈ ਬਈ ਕੁੱਛ ਵੀ ਨੀ ਪਤਾ ਲੱਗਿਆ ਕੈਂਦਾ ਬਾ ਅਬ ਕੁਛ ਨੀ ਕਰ ਸਕਤੇ, ਪੁਲਿਸ ਪਲਸ ਚ ਗਯਾ ਮੈਂ ਕੁਛ ਵੀ ਨੀ ਬਨੇਆ।
ਹਾਂਜੀ। ਫੇਰ ਓਨਾਂ ਦੇ ਨਾ ਨੰਬਰ ਈ ਮਤਲਬ ਮਿਲਦੇ ਨੀ ਨਾ ਫੇਰ ਕੱਲ ਅਸੀ ਟਰਾਏ ਵੀ ਕੀਤਾ ਸੀ ਫੇਰ
ਨਾਲ ਦੀ ਨਾਲ ਨੰਬਰ ਬੰਦ ਹੋ ਗਯਾ ਬਿਲਕੁਲ।
ਹਾਂਜੀ, ਤੇ ਤੁਸੀਂ ਮਤਲਬ ਫੇਰ ਓ ਜੇੜੇ ਐਪ ਆਉਦੇ ਓਨਾਂ ਤੇ ਇੱਕ ਨੰਬਰ ਵੀ ਦਿੱਤਾ ਹੁੰਦਾ ਓਨਾਂ ਨੇ।
ਹਾਂ ਉੱਥੇ ਔਹ ਅੱਜ-ਕੱਲ ਹੀ ਚੱਲਿਆ ਓਤੇ ਪੈਲੇ ਨੀ ਸੀ ਸਾਲ ਕੋ ਪੈਲੇ। ਕੁਛ ਨੀ ਹੈਗਾ ਸੀ ਹੁਣ ਈ ਚੱਲਣਾ ਲੱਗੇਆ ਬਸ ਤਿੰਨ-ਚਾਰ ਮੀਨੇ ਹੋਏ ਹੋਣੇ ਨੇ, ਐਪ ਊਪ ਆ ਗਏ ਨੇ ਬਾਕੀ ਤਾਂ ਵੀ ਓੜ ਜਾਂਦੈ। ਬਾਕੀ ਤਾਂ ਵੀ ਹੋ ਜਾਂਦੈ, ਕਰਨ ਵਾਲਾ ਕੰਮ ਕਰ ਦਿੰਦਾ।
ਹਾਂਜੀ। ਤੇ ਮਤਲਬ ਬਾਕੀ ਸਾਰੀ ਚੀਜ਼ਾਂ 'ਚ ਆਪਾਂ ਵੇਖੀਏ ਜਿਵੇਂ ਬੈਂਕਾਂ ਤੇ ਜਾਈਏ ਓਥੇ ਓ ਟੀਪੀ ਵਗੈਰਾ ਦਾ ਹੁਣ ਸਾਰਾ ਸਿਸ ਆਈ ਹੋ ਗਿਆ, ਪਰ ਏਨਾਂ ਦੇ ਨਾ ਫੇਰ ਆਪਾਂ ਨੂੰ ਏ ਨੀ ਪਤਾ ਪਤਾ ਚੱਲਦਾ ਜਿਵੇਂ ਮੰਮੀ-ਡੈਡੀ ਹੋਰੀ ਓਨਾਂ ਨੂੰ ਕੋਲ ਆਂਦੀ ਫੇਰ ਓ ਐਵੇਂ ਕੈਂਦੇ ਵੀ ਹਾਂ ਚਲੋ, ਮੰਗਦੇ ਈ ਹੋਣੇ ਆ।
ਹਾਂ, ਸਈ ਗੱਲ ਐ।
ਹਾਂਜੀ।
ਹਾਂ, ਪੁਰਾਣੇ ਬੰਦੇ ਹੈਗੇਨੇ ਪੁਰਾਣੇ ਬੰਦਿਆਂ ਨੂੰ ਕੁਛ ਪਤਾ ਨਈਂ। ਲੇਕਿਨ ਅੱਜ-ਕੱਲ ਨਾ ਬਾਇਓਮੈਟ੍ਰਿਕ ਹੋਣ ਲੱਗਗੀ ਬਾਇਓਮੈਟ੍ਰਿਕ ਤੋਂ ਬਿਨਾਂ ਤੇ ਹੁੰਦਾ ਵੀ ਨੀ ਕੁਛ ਵੀ।
ਹਾਂਜੀ, ਏ ਤਾਂ ਹੈ। ਪਰ ਨਾ ਫਿਰ ਓਟੀਪੀ ਤਾਂ ਇ ਤੇ ਹੈਗਾ ਸਾਰਾ ਕੁਛ, ਜੇ ਕੋਈ ਹੋਰ ਫੋਨ ਚੱਕ ਲਵੇ ਓ ਦੱਸ ਦੇਵੇ? ਤਾਂ ਫੇਰ ਅਪਨੇ ਤਾਂ ਅਕਾਊਂਟ ਚ ਨੁਕਸਾਨ ਹੀ ਹੈਗਾ।
ਹਾਂ, ਓ ਤਾਂ ਹੈ ਹੀਏ, ਸਈ ਗੱਲ ਐ।
ਤੇ ਮਤਲਬ ਵੈਸੇ ਤੇ ਸਾਰਾ ਸਿਸਟਮ ਸਹੀ ਐ ਵੀ ਜਿਵੇਂ ਪਹਿਲਾਂ ਇੰਨਾ ਔਖਾ ਹੋ ਜਾਂਦਾ ਸੀ ਪੈਸੇ ਕਢਵਾਣੇ ਤੇ ਹੋਰ,
ਹਾਂਜੀ।
ਨੁਕਸਾਨ ਵੀ ਹੈਗਾ।
ਨੁਕਸਾਨ ਵੀ ਹੈਗਾ ਫਾਇਦਾ ਵੀ ਹੈਗਾ ਦੋਨੋ ਚੀਜ਼ਾਂ ਹੈਗੀਆ ਨਾ।
ਹਾਂਜੀ।
ਹੂੰ।
ਬਾਕੀ ਐਪਾ ਅੱਜ-ਕੱਲ ਉਹ ਡਾਊਨਲੋਡ ਕਰੀ ਰੱਖਿਆ ਸਾਰਿਆਂ ਨੇ,
ਹਾਂ ਉਹ ਤਾਂ ਹੈ ਹੀ ਆ ਜੀ।
ਹਾਂਜੀ।
ਸਹੀ ਗੱਲ ਐ।
ਹੋਰ ਤੁਸੀਂ ਦੱਸੋ ਇਹਦੇ ਬਾਰੇ ਕੁਛ
ਬ ਮੈਂ ਕਹਿ ਤਾਂ ਰਿਹਾ ਮੇਰੇ ਨਾਲ ਹੋ
ਤੇ ਅਸੀਂ ਦੂਰ ਹੈਗੇ ਹਾਂ ਹੁਣ ਟੀ ਵੀ ਤੋਂ ਬਿਲਕੁਲ ਵੀ ਕਿਸੇ ਨੂੰ ਦੇਈਦਾ ਨੀ ਫੋਨ ਅੱਜ ਤੋ ਉਲਟਾ ਪੈ ਜਾਹੀਦਾ, ਮਤਲਬ ਬਤਮੀਜੀ ਕਰਦੇ ਬੰਦੇ ਨੂੰ, ਹਨਾ।
ਹਾਂਜੀ, ਤੇ ਪਹਿਲਾਂ ਜਿਵੇਂ ਮਤਲਬ ਸਕੂਲ ਚ ਇੱਕ ਉਹ ਵੀ ਚੱਲਿਆ ਸੀ, ਜਿਵੇਂ ਸਕੂਲ ਚ ਬ ਬੱਚੇ ਪੜ੍ਹਦੇ ਆ ਨਾ ਤੇ ਉਹਨਾਂ ਦੇ ਕਹਿੰਦੇ ਆ ਵੀ ਤੁਹਾਡੇ ਮੰਮੀ ਡੈਡੀ ਦੀ ਔ ਰੀ ਵੀ, ਉਹਨਾਂ ਨੂੰ ਘਰੇ ਫੋਨ ਕਰਦੇ ਸੀ, ਕਹਿੰਦੇ ਤੁਹਾਡੇ ਬੱਚੇ ਨੂੰ ਅਸੀਂ ਕਿਡਨੈਪ ਕਰ ਲਿਆ ਤੇ ਪੈਸੇ,
ਬ ਕਈ ਤਰ੍ਹਾਂ ਦੇ ਸਕੈਂਮ ਹੈਗੇ ਨੇ ਇੱਧਰ ਕਈ ਤਰ੍ਹਾਂ ਦੇ ਸਕੈਮ ਹੈਗੇ ਨੇ, ਸਕੈਮ ਹੀ ਚੱਲ ਰਿਹਾ ਦੁਨੀਆਂ ਚ ਹੋਰ ਹੋ ਕੀ ਰਿਹਾ।
ਇਹ ਬਾਈ,
ਕੰਮ ਕਾਰ ਹੈ ਨੀ ਲੋਕਾਂ ਕੋਲ, ਕੰਮ ਕਾਰ ਹੈ ਨੀ ਲੋਕਾਂ ਕੋਲ, ਲੋਕ ਸਕੈਮ ਹੀ ਕਰ ਰਹੇ ਨੇ। ਸਕੈਮ ਕਰ ਰਹੇ ਹੋਰ ਕੀ ਕਰ ਸਕਦੇ ਅਸੀਂ।
ਹਾਂਜੀ, ਉਹਦਾ ਵੀ ਨਾ ਬਹੁਤ ਚੱਲ ਗਿਆ ਸੀ, ਜਿਵੇਂ ਨਾ ਮਤਲਬ ਸਕੂਲ ਚ ਬੱਚੇ ਪੜ੍ਹਦੇ ਸੀ ਤੇ ਫੇਰ ਉਹਦੇ ਮਤਲਬ ਵੀ ਉਹਨਾਂ
ਮ ਕੱਲਾ ਚੋਰਾ ਦਾ ਬਿਜਨਸ ਖ਼ਤਮ ਨੀ ਹੋਇਆ ਕਿ ਹਜੇ।